ਹੈਲੋ, ਸਸ ਰੀ ਕਾਲ ਜੀ। ਬਸ ਵਧੀਆ, ਤੁਸੀਂ ਸੁਣਾਓ ਕੀ ਕਰ ਰਹੇ?
ਬਸ ਠੀਕ ਹੈ ਤੁਸੀਂ ਦੱਸੋ ਕੁਛ ਨੀ ਕਰ ਰਹੇ ਅੱਜ -ਕੱਲ ਥੋੜਾ ਵੇਹਲੇ ਬੱਚਿਆਂ ਦੀ ਛੁੱਟੀਆਂ ਚੱਲ ਰਹੀਆਂ ਨਾ ਤਾਂ ਥੋੜਾ ਜਿਹਾ ਫਰੀ ਟਾਈਮ ਹੈਗਾ।
ਜੀ- ਜੀ ਇੱਥੇ ਵੀ ਇਹੀ ਹਾਲ ਹੈ। ਦਿਮਾਗ ਖਾਧਾ ਹੋਇਆ ਬੱਚਿਆਂ ਨੇ।
ਇਹ ਤਾਂ ਹੈ ਹੀ ਹੈ ਰੋਟੀ ਥੋੜੀ ਜਿਹੀ ਵਿਗੜ ਜਾਂਦੀ ਨਾ ਬੱਚਿਆਂ
ਗਰਮੀ ਬਿਲਕੁਲ ਗਰਮੀ ਵੀ ਇੰਨੀ ਹੈ। ਕਿ ਵੈਸੇ ਹੀ ਨੀ ਬਾਹਰ ਨਿਕਲਿਆ ਜਾਂਦਾ, ਪੋਲਿਊਸ਼ਨ ਵੀ ਇੰਨਾ ਹੈ।
ਬਹੁਤ ਜ਼ਿਆਦਾ ਏ ਉਹੀ ਅਸੀਂ ਟਾਈਮ ਬੱਚਿਆਂ ਨਾਲ ਬੱਚੇ ਕਿਸੇ ਵੇਲੇ ਪੁੱਛਦੇ ਮੰਮਾ ਤੁਸੀਂ ਕੀ ਕਰਦੇ ਛੁੱਟੀਆਂ ਚ ਮੈਂ ਕਿਹਾ ਅਸੀਂ ਤਾਂ ਬਾਹਰ ਖੇਲਦੇ ਹੁੰਦੇ ਸੀ, ਤਾਂ ਬਾਹਰ ਹੁਣ ਅੱਜ ਦੇ ਟਾਈਮ ਚ ਬਾਹਰ ਜਾਣ ਦਾ ਕੋਈ ਮਾਹੌਲ ਹੀ ਨਹੀਂ ਹੈਗਾ ਕਿਉਂ ਕਿਉਂਕਿ ਪੋਲਿਊਸ਼ਨ ਇੰਨਾ ਜ਼ਿਆਦਾ ਹੋ ਗਿਆ, ਉਹਦੀ ਵਜ੍ਹਾ ਨਾਲ ਵੈਦਰ ਚ ਜਿਹੜਾ ਚੇਂਜ ਹੋ ਰਿਹਾ ਉਹ ਬਹੁਤ ਜ਼ਿਆਦਾ ਤੰਗ ਕਰ ਰਿਹਾ ਸਾਡੇ ਟਾਈਮ ਚ ਵੀ ਗਰਮੀ ਹੁੰਦੀ ਸੀ, ਪਰ ਇੰਨੀ ਗਰਮੀ ਨੀ ਹੁੰਦੀ ਸੀ ਅਸੀਂ ਦਿਨ ਵੇਲੇ ਬਾਹਰ ਖੇਲਦੇ ਹੁੰਦੇ ਸੀ ਮੈਨੂੰ ਹਲੇ ਵੀ ਚੇਤਾ।
ਬਿਲਕੁਲ ਸਾਰੀ ਦਿਹਾੜੀ ਬਾਹਰ ਰਹਿੰਦੇ ਸੀਗੇ, ਘਰ ਵੜਦੇ ਹੀ ਨਹੀਂ ਹੁੰਦੇ ਸੀਗੇ ਤੇ ਮਾਂ ਪਿਓ ਆਵਾ ਜਾਂ ਮਾਰਦੇ ਰਹਿ ਜਾਂਦੇ ਸੀਗੇ ਕਿੱਥੇ ਓ ਕਿੱਥੇ ਓ ਤੇ ਮੈਨੂੰ ਤਾਂ ਹੁਣ ਹਾਲੇ ਵੀ ਯਾਦ ਹੈ, ਅਸੀਂ ਸਾਰੀਆਂ ਫਰੈਂਡਜ਼ ਤੇ ਇੱਕ ਘਰ ਵਿੱਚ ਜਿਵੇਂ ਕਿਸੀ ਹੈਗੇ ਆ ਬੰਨ੍ਹਿਆ ਹੁੰਦਾ ਸੀ ਕਿ ਅੱਜ ਉਹਦੇ ਘਰ ਚ ਅਜ ਉਹਦੇ ਘਰ ਚ ਖੇਡਣਾ ਤੇ ਫੇਰ ਮੇਰਾ ਬ੍ਰਦਰ ਲੱਭ ਭਰਿਆ ਹੁੰਦਾ ਸੀਗਾ ਕਿ ਹੁਣ ਕਿੱਥੇ ਖੇਡਦੀਆਂ ਹੋਈਆਂ
ਹਾਂਜੀ-ਹਾਂਜੀ ਉਹੀ ਨਾ ਤੇ ਅੱਜ-ਕੱਲ ਦਾ ਮਾਹੌਲ ਗਰਮੀ ਦਾ ਜਿਹੜਾ ਮੌਸਮ ਮਤਲਬ ਚੇਂਜ ਇੰਨਾ ਆ ਗਿਆ ਮਤਲਬ ਗਰਮੀ ਉਦੋਂ ਵੀ ਹੁੰਦੀ ਸੀ। ਪਰ ਇੰਨੀ ਗਰਮੀ ਨਹੀਂ ਸੀ ਜਿੰਨੀ ਹੁਣ ਇਸ ਟਾਈਮ ਮਾਹੌਲ ਇੰਨਾ ਗਰਮੀ ਵਾਲਾ ਹੋ ਗਿਆ ਇਹ ਸਾਰਾ ਜਿਹੜਾ ਕੰਮ ਹੈ ਨਾ ਇਹ ਪੋਲਿਊਸ਼ਨ ਜਿਹੜਾ ਹੁਣ ਪਹਿਲੇ ਟਾਈਮ ਪੋਲਿਊਸ਼ਨ ਦੀ ਵਜ੍ਹਾ ਨਾਲ ਸਭ ਕੁਛ ਜਿਹੜਾ ਹੈ ਇੰਨਾ ਜ਼ਿਆਦਾ ਹੁਣ ਟਰਾਂਸਪੋਰਟ ਸਿਸਟਮ ਹੀ ਦੇਖ ਲਓ ਪੋਲਿਊਸ਼ਨ ਦਾ ਸਭ ਤੋਂ ਵੱਡਾ ਕਾਰਨ ਮੈਨੂੰ ਲੱਗਦਾ ਕਿ ਇਹ ਗ ਗੱਡੀਆਂ ਹੀ ਸਭ ਤੋਂ ਜ਼ਿਆਦਾ ਜਿਹੜਾ ਜਿੰਨਾ ਚੱਲਦਾ ਟਰਾਂਸਪੋਰਟ ਸਿਸਟਮ ਚੱਲਦਾ ਪਿਆ ਨਾ ਉਹੀ ਹੈ।
ਗੱਡੀਆਂ ਹੈ ਸਾਰੇ ਰੀਜ਼ਨ ਸਾਰੇ ਰੀਜ਼ਨ ਹੈ ਦੀਦੀ ਦੇਖੋ ਗੱਡੀਆਂ ਹੈਗੀਆਂ ਫੈਕ ਫੀ ਹੈ ਇੰਡਸਟਰੀਜ਼ ਇੰਨੀਆਂ ਵੱਡੀਆਂ ਵੱਡੀਆਂ ਹੋ ਗਈਆਂ ਨੇ। ਤੇ ਉਹ ਸਾਰਾ ਧੂੰਆਂ ਕਿੱਥੇ ਜਾਏਗਾ ਐਟਮੋਸਫੇਅਰ ਹੀ ਰਹੇਗਾ ਨਾ ਫੇਰ ਜਿਹੜਾ ਹਾਂ ਤੇ ਉੱਥੇ ਵੇਸਟ ਜਿਹੜਾ ਹੈ ਫੈਕਟਰੀਜ਼ ਦਾ ਵੇਸਟ ਹੈ ਉਹ ਵੀ ਤਾਂ ਪਾਣੀ ਵਿੱਚ ਹੀ ਜਾਂਦਾ ਪਾਣੀ ਵੀ।
ਪਾਣੀ ਵੀ ਗੰਦਾ ਹਾਂ ਚੀਜ਼ਾਂ ਕੋਣ ਹਰ ਚੀਜ਼ ਦਾ ਕੈਮੀਕਲ ਮਿਲਦਾ ਪਿਆ ਸਬਜ਼ੀਆਂ ਦੇਖ ਲਓ। ਫਰੂਟ ਦੇਖਲੋ ਉਹ ਸਾਰਾ ਕੈਮੀ ਕੱਲ ਵਾਲੀਆਂ ਚੀਜ਼ਾਂ ਬਣ ਰਹੀਆਂ ਨੇ ਤਾਂ ਸੋਇਲ ਨੂੰ ਵੀ ਖ਼ਰਾਬ ਕਰ ਰਹੀਆਂ, ਮਿੱਟੀ ਨੂੰ ਵੀ ਖਰਾਬ ਕਰ ਰਹੀਆਂ ਤੇ ਉਹਦੇ ਨਾਲ ਹਰ ਚੀਜ਼ ਹੀ ਮਤਲਬ ਫਿਰ ਜਦੋਂ ਪਾਣੀ ਉੱਪਰ ਪੈਂਦਾ ਉਹ ਮਿੱਟੀ ਦਾ ਨਾਲ ਉੜ ਉੜ ਕੇ ਸਾਰਾ ਓ ਹਵਾ ਚ ਜਾਂਦੀ ਹ ਮੈਂ ਉਹ ਸਾਰੇ ਮਤਲਬ ਚੀਜ਼ਾਂ ਦਾ ਪੂਰਾ ਸਰ ਸਾਡੀ ਹੁਣ ਹੈਲਥ ਤਾਂ ਹੀ ਸਾਨ ਸਾਨੂੰ ਬੱਚਿਆਂ ਦੀ ਸਾਰੇ ਟਾਈਮ ਸਾਨੂੰ ਬੁਖਾਰ ਚੇਤਾ ਹੈ ਕਿ ਕਦੇ ਬੁਖਾਰ ਹੋਇਆ ਸੀਗਾ ਅਸੀਂ ਬਹਾਨਾ ਲੱਭਦੇ ਸੀ ਸਕੂਲ ਛੁੱਟੀ ਮਾਰਨ ਦਾ ਤੇ ਇੱਥੇ ਦੇਖਲੋ
ਉਹ ਖੇ ਖੇ ਜੇ ਹੁੰਦਾ ਹੁੰਦਾ ਵੀ ਸੀ ਤਾਂ ਖੇਲਦੇ ਕੂਦਦੇ ਕਦੋਂ
ਪਤਾ ਹੀ ਨਹੀ ਚੱਲਦਾ ਸੀ ਓਹੀ ਤਾਂ ਹੁਣ ਜ਼ੁਕਾਮ ਦੇਖਲੋ ਬੱਚਿਆਂ ਦੇ ਕੋਲਡ ਇਹ ਕੋਈ ਮੌਸਮ ਹੈ ਕੋਲਡ ਵਾਲਾ ਬੱਚਿਆਂ ਨੂੰ ਹੁਣ ਬੇ ਟਾਈਮ ਬਿਨਾਂ ਹਿਸਾਬ ਦਾ ਕੋਲਡ ਠੰਡ ਲੱਗਦੀ ਸੀ ਤੇ ਸਾਨੂੰ ਸਮਝ ਆਉਂਦੀ ਸੀ ਕੋਲਡ ਹੁੰਦਾ ਬੱਚਿਆਂ ਨੂੰ ਹੁਣ ਐਲਰਜੀ ਨਾਲ ਕੋਲਡ ਹੋ ਰਿਹਾ ਹੈ ਜਿਹੜੇ ਪੋਲਿਊਸ਼ਨ ਜਦੋਂ ਬੱਚੇ ਬਾਹਰ ਜ਼ਿਆਦਾ ਨਿਕ ਨਿਕਲ ਜਾਂਦੇ ਆ ਜਾ ਕਿਤੇ ਘੁੰਮਣ ਜਾਈਦਾ ਤਾਂ ਪੋਲਿਊਸ਼ਨ ਦੀ ਵਜ੍ਹਾ ਨਾਲ ਐਲਰਜੀ ਹੋ ਜਾਂਦੀ ਐਲਰਜੀ ਨਾਲ ਕੋਲਡ ਹੋ ਜਾਂਦਾ
ਹਾਂਜੀ ਤੁਸੀਂ ਬਾਹਰ ਦੀ ਗੱਲ ਕਰ ਰਹੇ ਹੋ ਘਰ ਹੀ ਤੇ ਇੰਨੀ ਮਿੱਟੀ ਵਗੈਰਾ ਇੰਨੀ ਦੀ ਹੈ ਧੂੰਏ ਵਗੈਰਾ ਨਾਲ ਨਾ ਹੁਣ ਜਿਵੇਂ ਸਾਡਾ ਤਾਂ ਸ਼ਹਿਰ ਵਿੱਚ ਹੈਗਾ ਘਰ ਤੇ ਉਹ ਧੂੰਏ ਵੀ ਵਗੈਰਾ ਨਾਲ ਇੰਨਾ ਜ਼ਿਆਦਾ ਘਰ ਵਿੱਚ ਹੀ ਤੁਸੀਂ ਬਾਲ ਨਹੀਂ ਜਾਓਗੇ ਤਾਂ ਹੀ ਸਫੋਕੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਬਹੁਤ ਜ਼ਿਆਦਾ ਬੁਰਾ ਬੁਰਾ ਭੈੜਾ ਹਾਲ ਹੁੰਦਾ
ਉਹੀ ਤਾਂ ਕਹਿ ਰਹੀ ਜੀ ਮੈਂ ਬਹੁਤ ਜ਼ਿਆਦਾ ਮੈਂ ਉਹੀ ਤਾਂ ਕਹਿ ਰਹੀ ਸਾਨੂੰ ਤਾਂ ਮੈਨੂੰ ਜੇ ਪਤਾ ਹੀ ਨੀ ਬੱਚੇ ਹੁਣ ਸਾਡੇ ਬੱਚਿਆਂ ਨੂੰ ਬੁਖਾਰ ਜ਼ੁਕਾਮ ਆਏ ਦਿਨ ਪੇਟ ਖ਼ਰਾਬ ਇਹ ਸਾਡੇ ਟਾਈਮ ਚ ਮੈਨੂੰ ਮ ਮੈਂ ਹੱਸਦੀ ਹੁੰਦੀ ਆ ਮੈਂ ਮੈਨੂੰ ਛੁੱਟੀ ਕਿਸੇ ਵੇਲੇ ਕਰਨੀ ਹੁੰਦੀ ਨਾ ਬਹਾਨਾ ਲਾਓ ਮੰਮੀ ਦਰਦ ਨੀ ਹੁੰਦੀ ਮੰਮੀਆਂ ਨੂੰ ਪਤਾ ਚੱਲ ਜਾਂਦਾ ਸੀਗਾ ਕਿੰ ਨਹੀਂ ਕੋਈ ਦਰਦ ਨਹੀਂ ਕਿ ਜਾਣ ਕੇ ਬਹਾਨਾ ਮਾਰ ਰਿਹਾ ਤੇ ਹੁਣ ਅੱਜ ਕੱਲ੍ਹ ਬੱਚਿਆਂ ਦੇ ਵਿੱਚ ਉਹ ਚੀਜ਼ਾਂ ਹੈ ਹੀ ਨਹੀਂ ਹੈ ਇਮਿਊਨਿਟੀ ਇੰਨੀ ਵੀਕ ਹੋ ਗਈ ਹੈ ਸਭ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਹੈ ਹੀ ਏ ਸੀ ਕਰਕੇ ਇੱਕੋ ਹੀ ਕਾਰਨ ਇੱਕੋ ਹੀ ਹੈ ਕਿ ਪੋਲਿਊਸ਼ਨ ਹਰ ਚੀਜ਼ ਚ ਪੋਲਊ ਮਿਲਾਵਟ ਪੋਲਿਊਸ਼ਨ ਇਹ ਸਭ ਚੀਜ਼ਾਂ ਦੇ ਵਜ੍ਹਾ ਨਾਲ ਬੱਚਿਆਂ ਦੀ ਇਮਿਊਨਿਟੀ ਵੀ ਇੰਨੀ ਸਟਰੋਂਗ ਨਹੀਂ ਹੈਗੀ ਹੈ ਜਲਦੀ ਬਿਮਾਰ ਹੋਏ ਨਾ ਕੁੱਝ ਖਾ ਲੈਣ ਤਾਂ ਬਿਮਾਰ ਕੁੱਝ
ਅੱਜ ਕੱਲ ਐਲਰਜੀਜ਼ ਇੰਨੀਆਂ ਐਲਰਜੀਜ਼ ਇੰਨੀਆਂ ਹੋ ਗਈਆਂ ਹੈ ਬਹੁਤ ਜ਼ਿਆਦਾ ਐਲਰਜੀਜ਼ ਵਧ ਗਈਆਂ ਮਤਲਬ ਜਿਹੜੀਆਂ ਨਹੀਂ ਵੀ ਸੁਣੀਆਂ ਅਸੀਂ ਉਹ ਵੀ ਮਤਲਬ ਬੱਚਿਆਂ ਚ ਦੇਖ ਖਣ ਨੂੰ ਮਿਲਦੀਆਂ ਪਈਆਂ ਨੇ ਉਹ ਸਾਨੂੰ ਸਾਡੇ ਤਾਈ ਟਾਈਮ ਤਾਂ ਪਤਾ ਹੀ ਨਹੀਂ ਚੱਲਦਾ ਸੀਗਾ ਕੀ ਆ ਮਿੱ ਤੋਂ ਐਲਰਜੀ ਇੱਥੋਂ ਤੱਕ ਕਿ ਵੀਟਸ ਤੋਂ ਐਲਰਜੀ ਮੈਂ ਮੈਂ ਇੰਨਾ ਜ਼ਿਆਦਾ ਕੇਸਿਸ ਨੂੰ ਸੁਣਦੀ ਪਈ ਬਹੁਤ ਜ਼ਿਆਦਾ ਐਲਰਜੀ ਚੀਜ਼ ਵੱਧ ਗਈਆਂ ਨੇ
ਉਹ ਨਾ ਜਿੰਨੀ ਜ਼ਿਆਦਾ ਫੈਸਿਲਿਟੀਆਂ ਮਿਲ ਗਈਆਂ ਉਨੀਆਂ ਜ਼ਿਆਦਾ ਲੋਕਾਂ ਨੂੰ ਬੱਚਿਆਂ ਨੂੰ ਕਈ ਬੱਚਿਆਂ ਨੂੰ ਮਿਲਕ ਨਾਲ ਦੁੱਧ ਨਾਲ ਹੁੰਦੀ ਪਈ ਹੈ ਦੱਸ ਸੋ ਕਈ ਬੱਚੇ ਦੁੱਧ ਨਾ ਬਹੁਤ ਓਹੀ ਤਾਂ ਉਹੀ ਤਾਂ ਬਹੁਤ ਜ਼ਿਆਦਾ ਬੱਚਿਆਂ ਨੇ ਕੁੱਛ ਸੁਣਿਆ ਸੀ ਅਸੀਂ ਤਾਂ ਕਿਤੇ ਵੀ ਚੱਲ ਜਾਂਦਾ ਸੀ ਕਿਤੇ ਵੀ ਚਾਹ ਕਿਸੇ ਦੇ ਘਰ ਵੀ ਚਾਹ ਪੀ ਲੈਣੀ ਦੁੱਧ ਪੀ ਲੈਣੀ ਹੁਣ ਕਿਤੇ ਲੈ ਜਾਓ ਬੱਚਿਆਂ ਨੂੰ ਜੀ ਬੱਚਾ ਸਾਡਾ ਇਹ ਨੀ ਖਾਏਗਾ ਤੇ ਇਹ ਨੀ ਖਾਂਦਾ ਕਿੰਨੇ ਰਿਸ੍ਰਿਕਕਸ਼ਨ ਲੱਗਆਂ ਵੈਂ ਸਾਡੇ ਟਾਈਮ ਸਾਨੂੰ ਕਦੀ ਪੁਚ ਪੁੱਛਿਆ ਵੀ ਨਹੀਂ ਸੀ ਕਿਸੇ ਨੇ ਲਿਆ ਕੇ ਰੱਖ ਦਿੰਦੇ ਸੀ ਅੱਗੇ ਕਿ ਹਾਂਜੀ ਤੇ, ਉਹੀ ਸਭ ਚੀਜ਼ ਦਾ ਕਿਆ ਹਾਂਜੀ-ਹਾਂਜੀ। ਇਹੀ ਸਭ ਚੀਜ਼ ਹੈ ਕਿ, ਬੱਚਿਆਂ ਦੀ ਅੱਜ- ਕੱਲ੍ਹ ਇਮਿਊਨਿਟੀ ਵੀ ਇਹਨਾਂ ਕਰਕੇ ਵੀਕ ਹੋ ਰਹੀ ਹੈ, ਪੋਲਿਊਸ਼ਨ ਕਰਕੇ ਔਰ ਬ ਜਿਹੜਾ- ਜਿਹੜਾ ਮੈਂ 'ਪੋਲਿਊਸ਼ਨ'ਕਰਕੇ ਅਸੀਂ ਵੀ ਥੋੜੇ ਓਬਲ ਹੋਗੇ ਕਿ ਬੱਚੇ ਬਾਹਰ ਨੀ ਜਾਣਗੇ, ਖੇਲਣਗੇ ਨਹੀ ਮਿੱਟੀ ਦੇ ਵਿੱਚ ਜਾਂ, ਕੁੱਛ ਕਰਨਗੇ ਉਹਨਾਂ ਚੀਜ਼ਾਂ ਕਿਉਂਕਿ ਗੰਦਗੀ ਇੰਨੀ ਜ਼ਿਆਦਾ ਹੋ ਗਈ ਆ, ਹਰ ਚੀਜ਼'ਚ
ਹੂੰ, ਉਹਦੇ ਨਾਲ ਜਿੰਨਾ ਅ ਬੋਡੀ ਨੇ ਜਿੰਨਾ ਖੁਦ ਰਜਿਸਟ ਕਰਨਾ ਹੁੰਦਾ ਸੀ ਨਾ, ਉਹ ਸਾਰਾ ਫਿਰ ਖ਼ਤਮ ਹੋ ਗਿਆ ਨਾ ਉਹਦਾ ਸਿਸਟਮ, ਕਿਉਂਕਿ ਨਾ ਬੱਚੇ ਮਿੱਟੀ'ਚ ਜਾ ਰਹੇ ਨੇ, ਤੇ ਮਿੱਟੀ'ਚ ਤਾਂ ਕਈ ਐਸੇ ਤੱਤਵ ਹੁੰਦੇ ਨੇ, ਜਿਹੜੇ ਤੁਹਾਨੂੰ ਤੁਹਾਡੀ ਬੋਡੀ ਉਹਨੂੰ ਰਜਿਸਟ ਕਰਨਾ ਸਿਖਾਂਦੀ ਹੈ, ਕਿ ਹਾਂ, ਕਿ
ਨਹੀਂ ਤਾਂ, ਹੁਣ ਅੱਜ ਅੱਜ-ਕੱਲ ਕਿੱਥੇ ਅੱਜ ਕੱਲ੍ਹ ਛੋਟਾ ਬੱਚਾ ਜਮਦੇ ਹੀ, ਬੱਚੇ ਛੋਟੇ-ਛੋਟੇ, ਬੱਚੇ ਚਲੋ, ਓਦਾ ਬੱਚਿਆਂ ਨੂੰ ਤਾਂ ਅੰਦਰ ਹੀ ਅੰਦਰ ਹੁਣ ਤਾਂ, ਵੈਸੇ ਹੀ ਗਰਮੀ ਬੜੀ ਹੈਜੀ। ਏਸੀ'ਚ ਰਹਿਣਾ ਬੱਚੇ ਨੇ, ਬੱਚਾ ਸਾਰਾ- ਸਾਰਾ ਦਿਨ ਤਾਂ ਏਸੀ'ਚ ਰਹਿੰਦੇ ਆ ਛੋਟੇ ਬੱਚੇ ਬੱਚਿਆਂ ਨੂੰ ਸਪੈਸ਼ਲੀ! ਠੰਡ- ਠੰਡ ਵਿੱਚ ਓਦਾਂ ਹੀ ਅੰਦਰ ਰੱਖਣਾ ਵ ਤਾਂ, ਬੱਚੇ ਬਾਹਰ ਬੱਚ ਬੱਚੇ ਦੇ ਬਾਹਰ ਦੀ ਉਹ ਜਿਹੀ, ਉਹ ਇਮਿਊਨਿਟੀ ਬਣਨੀ ਹੁੰਦੀ, ਉਹ ਬਣਦੀ ਨ ਨਹੀਂ ਹੈ।
ਤੇ ਪੋਲਿਊਸ਼ਨ ਦਾ ਪੋਲਿਊਸ਼ਨ ਦਾ ਕਰਨਾ ਹੀ, ਤੇਰੀ ਰੀਜ਼ਨ ਥੋੜ੍ਹੀ ਹੈ। ਕਿ, ਸਿਰਫ ਪੋਲਿਊਸ਼ਨ ਹੋ ਰਿਹਾ, ਤੁਸੀਂ ਕੰਕਰੀਟ ਸਾਰਾ ਹੁੰਦਾ ਜਾ ਰਿਹਾ, ਪੇੜ ਸਾਰੇ ਕੱਟ- ਕੁੱਟ ਦਿੱਤੇ ਨੇ ਹੁਣ, ਇੰਨੇ ਵੱਡੇ -ਵੱਡੇ ਹਾਈਵੇਜ਼ ਬਣਾ ਰਹੇ ਨੇ, ਐਕਸਪ੍ਰੈਸ ਵੇਜ਼ ਬਣਾ ਰਹੇ ਨੇ, ਸਾਰੇ ਪੇਡ ਪੇੜ ਕਟ ਗਏ ਨੇ। ਤੇ, ਹੁਣ ਉਹ ਜਿਹੜਾ ਪਰਮਿਸ਼ਨ ਹੈ ਜਿਹੜਾ ਥੋੜਾ ਬਹੁਤ ਹਵਾ ਨੂੰ ਠੀਕ ਕਰਨਾ ਹੇ, ਪੇੜਾਂ ਨੇ ਉਹ ਵੀ ਤਾਂ, ਨੀ ਹੈਗੇ ਹੁਣ ਕਿ, ਕਿੱਥੋਂ-ਕਿੱਥੋਂ ਹਵਾ ਵੀ ਕਿੱਥੋਂ 'ਪਿਊਰੀਫਾਈ' ਹੋਏਗੀ। ਉਹਨੇ ਵੀ ਤਾਂ, ਕਿਤੇ ਨਾ ਕਿਤੇ ਤਾਂ, ਉਹਦਾ ਅਸਰ ਹੋਣਾ ਹੀ ਹੈ ਨਾ
ਹਾਂ ਉਹੀ ਚੀਜ਼ਾਂ ਨਾ, ਹਰ ਚੀਜ਼ ਦਾ ਮਤਲਬ ਜਿੰਨੀ ''ਮੋਡਰਨਾਈਜੇਸ਼ਨ''ਵੱਧਦੀ ਪਈ ਹੈ, ਜਿੰਨਾ ਸਾਡਾ ਇਨਫਰਾਸਟਕਚ ਰ ਵੱਧ ਰਿਹਾ, ਪਰ ਉਹਨਾ ਹੀ ਸਾਨੂੰ ਜ਼ਿਆਦਾ ਆਉਣ ਵਾਲੇ ਟਾਈਮ'ਚ ਹੈਲਥ ਜਿਹੜੀਆ ਨਾ, ਉਹ ਜ਼ਿਆਦਾ ਹੋ ਰਹੀਆਂ। ਸਾਰੇ ਹੀ ਕਾਰਨ ਇਹਨਾਂ ਦੇ, ਮੌਸਮ ਸਮ ਦੇਖ ਲਓ। ਚੇਂਜ ਹੁੰਦਾ ਜਾ ਰਿਹਾ, 'ਪੋਲਿਊਸ਼ਨ' ਦੀ ਵਜਾ ਜਣਾ ਨਹੀਂ ਤਾਂ ਇੰਨੀ ਗਰਮੀ ਨੀ ਪੈਂਦੀ ਸੀਗੀ ਠੰਢ ਆਂਦੀ ਰਹਿੰਦੀ ਸੀ, ਹੁਣ ਠੰਡ ਤਾਂ ਖ਼ਤਮ ਹੀ ਹੋ ਗਈ ਏ। ਆਣ ਵਾਲੇ ਟਾਈਮ ਚ ਮੈਨੂੰ ਲਗਦਾ ਸਾਨੂੰ ਠੰਢ ਮਿਲਣੀ ਨਹੀਂ ਏ। ਸਵੈਟਰਾਂ ਦੀ ਹੁਣ ਤਾਂ ਕਦੀ ਲੋੜ ਹੀ ਨਹੀਂ ਪੈਂਦੀ। ਸਰਦਿਆਂ ਜਿੜੀ ਥੋੜੀ ਵੀ ਪੰਦਰਾਂ ਵੀਹ ਦਿਨ ਦੀ ਪੈਂਦੀ ਏ। ਔਚ ਵੀ ਗਿਣੇ ਚੁਣੇ ਚਾਰ ਪੰਜ, ਹਾਂ। ਪੰਦਰਾਂ ਵੀਹ ਦਿਨ ਦੀ ਪੈਂਦੀ ਏ ਔ ਵੀ ਜਿਹੜੇ ਲੋਕੀ ਬਾਹਰ ਕੰਮ ਕਰਦੇ ਏ ਜਿਹੜੇ ਜਾਂਦੇ ਆ ਸਵੇਰੇ ਉੱਠ ਕੇ ਜਲਦੀ ਔਨਾਂ ਨੂੰ ਠੰਡ ਅੰਦਰ ਜਿਹੜੇ ਸਾਡੇ ਵਰਗੀਆਂ ਸੀ ਘਰ ਹਾਊਸ ਵਾਈਫ ਹੈਗੀ ਆ ਔਨਾਂ ਨੂੰ ਕੀ ਇੱਥੇ ਪਤਾ ਹੀ ਨਹੀਂ ਚੱਲਦਾ ਅੰਦਰ ਕੋਈ ਲੋੜ ਹੀ ਨਹੀਂ ਪੈਂਦੀ ਇਨੀਆਂ ਚੀਜ਼ਾਂ ਦੀ। ਬਹੁਤ ਫ਼ਰਕ ਪੈ ਗਿਆ, ਕੁਆਲੱਟੀਆਂ ਤਾਂ ਖਤਮ ਹੀ ਹੋ ਗਈਆਂ ਦਿਨ ਪਰ ਦਿਨ। ਸ਼ਹਿਰਾਂ ਚ ਤਾਂ ਸਪੈਸ਼ਲੀ ਖ਼ਤਮ ਹੋ ਗਿਆ।
ਹਾਂਜੀ, ਸਾਨੂੰ ਤੇ ਲੋੜ ਹੀ ਨੀ ਪੈਂਦੀ ਇੰਨੀ ਜ਼ਿਆਦਾ ਮੋਟੇ ਕੱਪੜਿਆਂ ਦੀ। ਇ ਇੱਕ ਕੱਪੜਾ ਪਾ ਕੇ ਰੱਖਦਾ ਇੱਕ-ਇੱਕ ਸਵੈਟਰ ਪਾ ਕੇ ਘੁੰਮਦਾ ਤੇ ਹੁਨੇ ਆ ਨੀ ਪਹਿਲਾਂ ਤਾਂ ਦੋ-ਦੋ ਤਿੰਨ-ਤਿੰਨ ਸਵੈਟਰ ਹੁੰਦੀਆਂ ਸੀ ਸ਼ੋਲਾਂ ਵ ਅਲੱਗ ਤੋਂ ਲਈਆਂ ਹੁੰਦੀਆਂ ਹੁੰਦਾ ਸੀ ਹੁੰ।
ਹੁਣ ਦੱਸ ਸਮਜ ਹੀ ਸਾਰਾ ਵੇ ਹੁਣ ਤਾਂ ਗਰਮੀ ਗਰਮੀ ਮੈਨੂੰ ਤ ਲਗਦੈ ਆਣ ਵਾਲੇ ਟਾਈਮ ਸਿਰਫ਼ ਗਰਮੀਆਂ ਹੀ ਰਹਿ ਜਾਣੀਆਂ। ਸਰਦੀਆਂ ਮੁਕ
ਹ ਮੁੱਕ ਜਾਣਗੀਆਂ ਸਹੀ ਕਹਿ ਰਹੇ ਹੋ ਹੁੰ।
ਔ ਤਾਂ ਹੈ ਹੀ ਐ। ਬੱਚਿਆਂ ਨੂੰ ਮਿਲਣੀਆਂ ਹੀ ਨਹੀਂ ਸਰਦੀਆਂ ਦੇਖਣ ਲਈ ਅਸੀਂ ਗਰਮੀਆਂ ਚ ਵੀ ਖੇਲਣਾ, ਸਰਦੀਆਂ ਚ ਵੀ ਖੇਲਣਾ ਤਾਂ ਬੱਚਿਆਂ ਨੂੰ ਤਾਂ ਮਿਲਣੀਆਂ ਹੀ ਨੀ ਧੁੱਪਾਂ ਬੱਚੇ ਧੁੱਪੇ ਨੀ ਜਾਣਾ ਖੁਦ ਹੀ ਨਹੀਂ ਜਾਣਾ ਚਾਂਦੇ ਔ ਕਹਿੰਦੇ ਅਗ ਸਨ ਟੈਨ ਹੋ ਜਾਏਗਾ ਟੈਨਿੰਗ ਹੋ ਜਾਣੀ ਸਾਨੂੰ।
ਵੈਸੇ ਹੀ ਨਹੀਂ ਹੈ। ਵੈਸੇ ਹੀ ਨਹੀਂ ਹਿਲਕੇ ਰਾਜੀ ਅੰਦਰ ਹੀ ਬੈਠੇ ਰਹੋ ਮੋਬਾਇਲ ਫੜਾ ਦੋ ਇਹਨਾਂ ਨੂੰ ਬਸ। ਬੇਠੈ ਰਹਿਣ ਗੇ ਅੰਦਰ ਹੀ, ਵੇਸੇ ਹੀ ਨੀ ਹਿਲਕੇ ਰਾਜ਼ੀ। ਟ੍ਰੀਜ਼ ਵਗੈਰਾ ਵੈਸੇ ਲਗਾਣੇ ਚਾਹੀਦੇ ਏ ਥੋੜੇ ਬਹੁਤ ਹੋਰ ਕੁਛ ਨਹੀਂ। ਤਾਂ ਘਰ ਵਿੱਚ ਹੀ ਲਗਾਉ।
ਹਾਂਜੀ ਕੱਚੀਆਂ ਜਗ੍ਹਾ ਅੱਜਕੱਲ੍ਹ ਲਖਾਉਣ 'ਚ ਬਨ ਰਿਹੈ। ਹਾਂਜੀ ਸਾਨੂੰ ਵੈਸੇ ਬਾਹਰਲਾ ਸਿਸਟਮ ਵੀ ਅਡੋਪਟ ਕਰਨਾ ਚਾਹੀਦੈ। ਜਿਹੜੇ ਬਾਹਰ ਜਿੱਦਾਂ ਬੜੀ ਸਾਰੀ ਸਭ ਬੜੇ ਬਾਹਰ ਤਾਂ ਹਰ ਇੱਕ ਉਹਨਾ ਨੂੰ ਮਤਲਬ ਏਰੀਆ ਮਿਲਿਆ ਹੁੰਦਾ ਕਿ ਤੁਹਾਡਾ ਅਗਰ ਇੰਨਾ ਘਰ ਦਾ ਏਰੀਆ, ਤੁਹਾਨੂੰ ਇੰਨਾ ਅੱਗੇ ਛੱਡਣਾ ਤੁਸੀਂ ਇੰਨਾ ਪਿ ਪਿੱਛੇ ਯਾਡ ਛੱਡਣੇ ਆ। ਤੇ ਸਾਨੂੰ ਵੀ ਇੰਡੀਆ ਵਾਲਿਆਂ ਨੂੰ ਵੀ ਇਹ ਚੀਜ਼ਾਂ ਕਰਨੀਆਂ ਚਾਹੀਦੀਆ ਕੀ ਯਾਡ ਥੋੜਾ ਬਹੁਤ ਛੱਡਨੇ ਚਾਹੀਦੇ ਕ ਕਚੀ ਜਗ੍ਹਾ ਥੋੜ੍ਹੀ ਬਹੁਤ ਹੋਣੀ ਚਾਹੀਦੀ ਹੈ, ਤਾਂ ਕਿ ਆਪਣੇ ਘਰ ਦੇ ਆਸੇ-ਪਾਸੇ ਚਲੋ ਚਾਰ-ਚਾਰ ਪੰਜ-ਪੰਜ ਪੇੜ ਵੀ ਲਗਾਏ ਹੋਣ ਅਗਰ ਦਸ-ਪੰਦਰਾਂ ਘਰਾਂ 'ਚ ਲਗਾਤਾਰ ਲੱਗੇ ਹੋਣ ਥੋੜਾ ਬਹੁਤ ਤਾਂ ਫਰਕ ਪਏਗਾ ਹੀ ਨਾ।
ਫਰਕ ਪੈਂਦਾ ਬਹੁਤ ਪੈਂਦਾ ਫ਼ਰਕ ਅਸੀਂ ਵੀ ਇੱਥੇ ਜਿਵੇਂ ਘਰ ਵਿੱਚ ਬਾਲਕਨੀ ਵਗੈਰਾ ਵਿੱਚ ਲਗਾਏ ਹੋਏ ਨੇ ਸਾਰਿਆਂ ਨੇ ਪੇਡ। ਪੌਦੇ ਤੇ ਉਹਦੇ ਨਾਲ ਵੀ ਕਾਫ਼ੀ ਫਰਕ ਪੈਂਦਾ ਜਿਵੇਂ ਕਦੇ ਲਾਈਟ ਜਾਏ ਕੁਛ ਹੋਏ ਤੇ ਉਹਨਾਂ ਵਿੱਚ ਵੀ ਜਾ ਕੇ ਖੜੇ ਹੋ ਜਾ ਨਾ ਬੜਾ ਅੱਛਾ ਫੀਲ ਹੋ ਰਿਹਾ ਹੁੰਦਾ।
ਹਾਂ ਉਹੀ ਕਹਿ ਰਹੀ ਨਾ ਕਿ, ਕੰਪਲਸਰੀ ਕਰ ਦੇਣਾ ਚਾਹੀਦਾ। ਇਹਨਾਂ ਨੂੰ ਗਵਰਮੈਂਟ ਨੂੰ ਕੰਪਲ ਤੁਸੀ ਕਰਦੇ ਨੇ ਕਿ ਘਰ ਅਗਰ ਤੁਸੀਂ ਜ਼ਮੀਨ ਲਿੱਤੀ ਏ, ਤੁਹਾਨੂੰ ਥੋੜ੍ਹਾ-ਬਹੁਤ ਖੁੱਲ੍ਹਾ ਏਰੀਆ ਛੱਡਣਾ ਚਾਹੀਦਾ। ਲੋਕੀ ਛੱਡਦੇ ਨੀ ਏ ਪਰ ਜਿੱਦਾਂ ਬਾਹਰ ਫੋਰਨ ਵਾਲੀ ਕੰਟਰੀਆ ਸਾਰਿਆਂ 'ਚ ਹੈਗਾ। ਕਿ ਅੱਗੇ ਵੀ ਛੱਡਣਾ ਤੇ ਪਿੱਛੇ ਬੈਕ ਯਾਰਡ ਵੀ ਛੱਡਣਾ। ਜਗ੍ਹਾ ਛੱਡਣੀ ਛੱਡਣੀ ਹੈ ਤੇ ਸਾਨੂੰ ਵੀ ਇੱਥੇ ਇਹ ਚੀਜ਼ਾਂ ਛੋਟੀ-ਛੋਟੀਆਂ ਕਰਨੀਆਂ ਚਾਹੀਦੀਆਂ ਕਿਉਂਕਿ ਡੋ ਲੋਕਾਂ ਨੇ ਉੱਦਾਂ ਦਾ
ਆਪਣੇ ਵਾਸਤੇ ਫਾਇਦਾ ਐ ਨਾ ਆਪਣਾ ਫਾਇਦਾ ਨਾ ਉਹਦੇ ਵਿੱਚ ਤੁ ਜਿਓ
ਦੇ ਥੋੜਾ ਬਹੁਤ ਸਾਨੂੰ ਆਨੇ ਲਗਾਣੇ ਚਾਹੀਦੇ ਅਸੀਂ ਬੱਚਿਆਂ ਨੂੰ ਤਾਂ ਹੁਣ ਜਿੱਦਾਂ, ਇਹ ਇਨਵਾਇਰਮੈਂਟ ਡੇ ਨਿਕਲਿਆ ਪੰਜ ਤੇ ਪੰਜ ਜੂਨ ਨੂੰ, ਤੇ ਅਸੀਂ ਕੱਚੀ ਜਗ੍ਹਾ 'ਚ ਬੱਚਿਆਂ ਨੂੰ ਹੁਣ ਕਿਹਾ ਆਪਣੇ ਹੁਣ ਜਿਹੜੇ ਅੰਬੋ ਵਗੈਰਾ ਖਾ ਰਹੇ ਆ, ਤੇ ਮੈਂ ਕਿਹਾ ਅਸੀਂ ਲੈ ਕੇ ਚੱਲ ਰੱਖੋ ਇਹ ਨੂੰ ਸਾਈਡ ਤੇ ਤੇ ਜ਼ਿਆਦਾ ਨੀ ਤਾਂ ਜ਼ਿਆਦਾ ਜਦੋਂ ਅਸੀਂ ਹਾਈਵੇਜ਼ ਤੇ ਜਾਨੇ ਆ, ਤੇ ਐਟਲੀਸਟ ਮਿੱਟੀ 'ਚ ਦਬਓ ਨਹੀਂ ਤਾਂ ਸੁੱਟ ਈ ਦਵੋ ਮਿੱਟੀ ਚ। ਕੁਝ ਆਪਣੇ ਆਪ ਹੀ ਦੱਬ ਕੇ ਕੋਈ ਦਸਾਂ ਵਿੱਚ ਕੋਈ ਇੱਕ ਅੱਧਾ ਤਾਂ ਨਿਕਲੇਗਾ ਹੀ। ਕੋਈ ਇੱਕ ਅੱਧਾ ਤਾਂ ਨਿਕਲੇਗਾ ਹੀ ਹਾਂਜੀ-ਹਾਂਜੀ ਬਰਸਾਤਾਂ ਆਉਣਗੀਆਂ ਤਾਂ ਆਪਣੇ ਆਪ ਹੀ ਹਾਈਵੇਜ਼ ਦੇ ਉੱਪ ਉੱਪਰ ਲਗਾਣੇ, ਖੱਚੀ ਜਗ੍ਹਾ ਦੇ ਵਿੱਚ ਉਹ ਸੁੱਟਣਾ ਹੋਵੇ ਡਾਈਪਰ ਸੁੱਟਣ ਨਾਲੋ ਤਾਂ ਵਧੀਆ ਇਹ ਛਟ ਛਿਲਕੇ ਸੁੱਟ ਜਾਣ ਇਹਨਾਂ ਦੇ ਬੀਜ ਵਗੈਰਾ ਅੰਬਾ ਦੇ ਹੋਗੇ ਹੋਰ, ਇਹੀ ਹੈ, ਹੋਰ ਮਤ ਮੈਂ ਤਾਂ ਵੇਸਟ ਵੀ ਘਰ ਦਾ ਬਿਲਕੁਲ ਜਿਹੜਾ ਇਹ ਅੰਬਾ ਦੇ ਛਿਲਕੇ ਕਿਹਾ ਕੁੱਛ ਹੈ ਇਹਨਾਂ ਸਾਰਿਆਂ ਨੂੰ ਬੂਟਿਆਂ 'ਚ ਹੀ ਪਾ ਰਹੀ ਆ ਚਾਹ ਪੱਤੀ ਹੋ ਗਈ ਇਹ ਸਭ ਆਪਣੇ ਜਿਹੜੇ ਗਮਲੇ ਲਗਾਏ ਉਹਨਾਂ ਚ ਪਾਓ ਇਹਨਾਂ ਨੂੰ ਧੋ ਧੂ ਕੇ ਇਹਨਾਂ ਨੂੰ ਰੱਖ ਕੇ ਤੇ ਉਹਨਾਂ ਵਿੱਚ ਈ ਪਾਓ। ਤਾਂ ਕਿ ਵੇਸ ਇਕ ਤਾਂ ਬਾਰ ਨਾ ਜਾਵੇ ਜ਼ਿਆਦਾ। ਔਰਤ
ਬੈਸਟ ਮੈਨਓਰ, ਬੈਸਟ ਮੈਨਓਰ ਐ ਤਾਂ ਨਾ ਘਰ ਦੀ ਆਪਣੀ ਹਾਂਜੀ ਹਾਂ। ਚ
ਜੀ। ਕੋਈ ਨੀ ਕਰਦੇ ਆ ਤੁਸੀਂ ਵੀ ਲਿਖਵਾ ਬੱਚਿਆਂ ਨੂੰ ਸਿਖਾਓ ਹਾਂਜੀ, ਹਾਂਜੀ ਚਲੋ ਠੀਕ ਐ, ਓਕੇ ਜੀ ਸਤਿ ਸ੍ਰੀ ਅਕਾਲ ਜੀ।